ਬੱਸ ਵਧੀਆ ਹੋਰ ਸੁਣਾਓ। ਹੈਲੋ
ਹਾਂਜੀ-ਹਾਂਜੀ ਆ ਰਹੀ ਹੈ ਆਵਾਜ਼।
ਹਾਂਜੀ-ਹਾਂਜੀ ਹੋਰ ਜੀ ਕੀ ਹਾਲ ਚਾਲ ਨੇ?
ਵਧੀਆ ਜੀ ਵਧੀਆ, ਹੋਰ ਤੁਸੀਂ ਦੱਸੋ?
ਬਸ ਵਧੀਆ, ਕੀ ਕਰਦੇ ਪਏ ਸੀ?
ਹੋਣ ਆਇਆ ਸੀ ਘਰ ਕੰਮ ਤੋਂ।
ਅੱਛਾ ਜੀ, ਹਾਂਜੀ-ਹਾਂਜੀ। ਠੀਕ ਹੈ ਠੀਕ ਹੈ। ਹਾਂ ਬੱਸ ਰੋਟੀ ਖਾਨ ਲੱਗੇ ਸੀ ਹੁਣ ਅਸੀਂ। ਹਾਏ ਇੱਕ ਟਾਈਮ ਹੋ, ਇੱਕ ਵੱਜ ਗਿਆ।
ਹਾਂ ਇੱਕ ਇੱਕ ਵਜੇ ਹੁੰਦਾ ਲੰਚ ਟਾਈਮ।
ਹਾਂਜੀ-ਹਾਂਜੀ-ਹਾਂਜੀ ਠੀਕ ਹੈ ਠੀਕ ਹੈ। ਹੋਰ? ਘਰ ਸਭ ਵਧੀਆ। ਹੋਰ ਤੁਸੀਂ ਦੱਸੋ ਘਰ ਸਭ ਵਧੀਆ?
ਸਭ ਵਧੀਆ ਇੱਕ ਦਮ ਫਸਟ ਕਲਾਸ ਹੋਰ ਕਿਰਪਾ ਮਹਾਰਾਜ ਦੀ।
ਹਾਂਜੀ-ਹਾਂਜੀ ਸ਼ੋ ਸ਼ੋ ਤੁਸੀਂ ਪਾਈ ਸੀ। ਕਿਸ ਚੀਜ਼ ਦੀ ਪਾਯੀ ਸੀ?
ਅਸੀਂ-ਅਸੀਂ ਜੋੋ ਆਪਣਾ
ਹਾਂਜੀ ਹੈਲੋ ਮੈਂ ਕਿਹਾ ਜੋ ਉਹ ਪਾਈ ਸੀ ਤੁਸੀਂ।
ਹੈਲਓ। ਹਾਂਜੀ ਆਵਾਜ਼ ਕੱਟ, ਕੱਟ ਕੇ ਆ ਰਹੀ ਹੈ ਤੁਹਾਡੀ।
ਹਾਂਜੀ, ਹਾਂਜੀ। ਹਾਂਜੀ, ਹਾਂਜੀ। ਆਦੀ ਪਈ ਆਵਾਜ਼ ਹੁਣ?
ਹਾਂਜੀ, ਹਾਂਜੀ ਹੁਣ ਆਉਂਦੀ ਪਈ ਅਵਾਜ਼।
ਹਾਂਜੀ, ਹਾਂਜੀ ਮੈਂ ਕਿਹਾ ਤੁਸੀ ਸ਼ੋਪ
ਨਾਲੇ ਗਰਮੀ ਇੰਨੀ ਹੋਈ ਹੋਈ ਐ।
ਹਾਂਜੀ, ਹਾਂਜੀ।
ਮਦਾ ਕਿ ਟਾਵਰਾਂ ਤੇ ਲੋੜ ਬੋਤ ਪੈ ਰਿਆ। ਨੈਟ ਦੇ ਕਾਰਨ ਨਾ ਬਹੁਤਦਾ ਹਾਂ ਟਵਰਾ ਤੇ ਫੁੱਲ ਲੋੜ ਹੋਰ ਪਿਛਲੇ ਪਰ ਓਹ ਟਾਵਰ ਸਾੜ ਗਿਆ ਅੱਗ ਲੱਗ ਗਈ ਸੀ ਉਹਨੂੰ। ਹਾਂ ਇਹ ਕੀ ਕਹਿੰਦੇ ਨੇ ਤੁਹਾਡੇ? ਇੱਥੇ ਕੋਲ ਈ ਸੀ।
ਅੱਛਾ, ਅੱਛਾ ਕੋਲ ਹੀ ਸੀ ਠੀਕ ਏ, ਠੀਕ ਏ। ਫੇਰ ਪੂਰੀ ਅੱਗ ਲੱਗੀ।
ਹੋਰ?
ਬਸ ਠੀਕ ਠਾਕ। ਹਾਂਜੀ ਨੈਟਵਰਕ ਪ੍ਰੋਬਲਮ ਜ਼ਿਆਦਾ ਹੀ ਹੋ ਗਈ ਐ ਗਰਮੀ ਹੈ ਨਾ।
ਹਾਂ, ਹੈਲੋ ਹਾਂਜੀ।
ਮੈਂ ਕਿਹਾ ਆਵਾਜ਼ ਕਟਦੀ ਵੀ ਹੈ ਨਾ ਨੈਟਵਰਕ ਪ੍ਰੋਬਲਮ ਜਿਆਦਾ ਹੀ ਹੈ।
ਆਹ ਅੱਜ ਗਰਮੀ ਵੀ ਵਾਧੂ ਪਈ ਏ ਨਾ।
ਸਵਾਦ ਵੀ ਨਈ ਆਉਂਦੀ ਵੀ ਨਾਂ।
ਹਾਂ ਈ ਤੇ ਹੈ। ਮੈਂ ਪਾਣੀ ਦੇ ਨਾਲ ਖੂਨ ਚੂਸ ਲੈਣਾ ਤੁਹਾਡਾ। ਫੇਰ ਮੀਂਹ ਦਾ ਸਡਾ ਖੂਨ ਚੁਸਿਆ ਹੁਣ ਅਸੀਂ ਤੁਆਡਾ ਖੂਨ ਚੂਸਨਾ।
ਹਾਂਅ! ਕੌਣ ਦਿਮਗ ਖਰਾਬ? ਧੁੱਪ ਲੱਗਦੀ ਹੈ ਬੰਦੇ ਨੂੰ ਸੁੱਧ ਬੁੱਧ ਨੀ ਆਦੀ।
ਉਹ ਤੇ ਹੈ ਹੀ ਹੈ ਬਈ ਮੈਂ ਕਹਿੰਦਾ ਮ ਸਾਨੂੰ ਘਰ ਆਇਆ ਰੋਟੀ ਖਾਣ।
ਹਾਂਜੀ।
ਮੈਂ ਕੀ ਕਰਨਾ ਅਹ ਪੜ੍ਹਨਾ ਲਿਖ ਇੱਕ ਉਹਨੂੰ ਗਿੱਲਾ ਕਰ ਲੈਣਾ ਗਿੱਲਾ ਕਰਕੇ ਉਹਨੂੰ ਸਿਰ ਤੇ ਲਪੇਟ ਲੈਣਾ ਸਿਰ ਤੇ ਮਤਲਬ ਮੋਟਿਆਂ ਮੋੇ
ਅੱਛਾ, ਅੱਛਾ ਇਹ ਤਾਂ ਬਹੁਤ ਵਧੀਆ ਗੱਲ ਏ। ਹਾਂਜੀ। ਹੈਲਓ ਆਵਾਜ਼ ਕਟ ਰਹੀ ਐ। ਨੈਟਵਰਕ ਪ੍ਰੋਬਲਮ ਜ਼ਿਆਦਾ ਹੀ ਚੱਲ ਰਈ ਏ।
ਹਾਂਜੀ, ਹਾਂਜੀ ਤਾਂ ਇਝ ਲੱਗਦਾ
ਮੇਰੀ ਆਂਦੀ ਪਈ ਸੀ ਆਵਾਜ਼?
ਹਾਂਜੀ, ਹਾਂਜੀ ਤੁਹਾਡੀ ਹਾਂਦੀ ਪਈ ਆਵਾਜ਼!
ਮੈਂ ਤੇ ਤੁਹਾਡੀ ਗਲ ਕੱਢ ਰਹੀ ਹ
ਆਹੋ ਮੇ ਮੇਨ ਬੱਸ ਕੱਟ ਗਈ ਸੀ ।
ਕਿ ਬੈਠੇ ਆ
ਨਾ ਅਗਲੇ ਕਮਰੇ ਚ ਬੈਠਿਆ ਪਿਛਲੇ ਕਮਰੇ ਪਹਿਲੇ ਬੈਠਾ ਹੋਇਆ ਜੀ ਤੇ ਨੈਟਵਰਕ ਘਟ ਆਦੇ ਵੀ ਹੁਣ ਅਗਲੇ ਕਮਰੇ ਚ ਆਇਆ। ਪਿਛਲੇ ਕਮਰੇ
ਬਟ ਨੈਟਵਰਕ ਵੀ ਆ ਜਿ ਦੂਜ ਅਗਰ ਥੱਲੇ ਹੋਵੇ ਨਾ। ਹੂੰ ਬਿਲਡਿੰਗਮ ਅੰਡਰਗਰਾਊਂਡ ਹੋਵੇ। ਉੱਥੇ ਤਾਂ ਨੈੱਟਵਰਕ ਆਦੇ ਈ ਨਈ ਮਤਲਬ ਕਿ ਨੈਟਵਰਕ ਵੀ ਬੜੇ ਐ। ਮੋਬਾਈਲ ਹੋ ਗਏ ਨੇ ਨਾ ਸਾਰਿਆ ਕੋਲ।
ਹਾਂਜੀ ਹ ਪਤਾ ਕੀ ਇਹਨਾਂ ਨਾ ਇੱਕ ਨਾ ਰੇਂਜ ਨਿਸ਼ਚਿਤ ਕੀਤੀ ਹੋਈ ਐ।
ਅੱਛਾ ਜੀ। ਅੱਛਾ ਆਵਾਜ਼ ਕੱਟ ਰਈ ਏ। ਹਾਂਜੀ। ਹਾਂਜੀ ਹਾਂ।
ਇਹ
ਬਿਲਕੂਲ ਜੀ।
ਹਾਂ ਤੇ ਹੁਣ ਉਹ ਥੱਲੇ ਤੱਕ ਕਰਨ ਵਾਸਤੇ ਰੇਡੀਏਸ਼ਨ ਨੂੰ ਓਵਓ ਫਕੁਸੀ ਵਧਾਨੀ ਪਏਗੀ ਔਰ ਫੇਰ ਹੈਗੇ ਤੇ ਪਹਿਲੇ ਕਈ ਚਿੜੀਆਂ ਕਬੂਤਰ ਲੁਪਤ ਹੋ ਗਏ ਨੇ। ਫਿਰ ਹੋਰ ਮਰ ਜਾਣਗੇ।
ਹਾਂ ਆ ਵੀ ਗੱਲ ਠੀਕ ਏ। ਬੜਾ ਬੁਰਾ ਹਾਲ ਚਲੋ ਯਾਦ ਆ।ਬਿਲਕੁਲ ਜੀ ਬਿਲਕੁਲ।
ਹੂੰ ਹੋਰ ਤੁਹਾਡਾ ਕੀ ਕੰਮ ਐ?
ਸਾਡਾ ਕੰਮ ਅਸੀ ਗੁਪਤਾ ਟ੍ਰੇਡਸ ਵਿੱਚ ਲੱਗੇ ਹੋਏ ਆ। ਕਿਸੀ ਦੇ ਲੱਗੀਆਂ ਹੋਏ ਬਜ਼ੁਰਗ ਜਾ ਬੰਦਾ ਹੈਗਾ ਉਹ ਸੈਂਪਲ ਮੰਗਵਾਉਂਦਾ ਚੋਲਾ ਦੇ। ਬਸ ਉੱਥੋਂ ਦੀ ਜਾ ਕੇ ਸਾਡਾ ਕੰਮ ਸਿਰਫ ਚੋਲਾ ਦਾ ਕੰਮ ਲੈ ਕੇ ਆਉਣਾ।
ਤਾਂ
ਹਾਂਜੀ, ਹਾਂਜੀ। ਹੋਰ ਬਸ ਜੀ।
ਰਾਜ
ਹਾਂਜੀ, ਹਾਂਜੀ। ਬਿਲਕੁਲ ਜੀ ਬਿਲਕੁਲ। ਹੋਰ ਦੱਸੋ? ਹੁਨ ਕਿੰਨੇ ਵਜੇ ਜਾਣਾ ਏ ਕੰਮ ਤੇ? ਹਾਂਜੀ। ਕਿੰਨੇ ਵਜੇ ਜਾਣਾ ਹੁਨ ਕੰਮ ਤੇ?
ਦੋ ਵਜੇ ਜਾਵਾਗੇ।
ਅੱਛਾ ਜੀ ਇੱਕ ਘੰਟੇ ਦਾ ਲੰਚ ਟਾਈਮ
ਦੁਕਾਨ ਤੇ
ਹਾਂਜੀ, ਹਾਂਜੀ। ਅੱਜ ਤਾ ਨਿਮਾਣੀ
ਬਸ ਫਿਰ ਅਸੀਂ ਆਪਣਾ ਬਸ ਫਿਰ ਜੀ ਆਪਣਾ ਦੁਕਾਨ ਤੇ ਈ
ਹਾਂਜੀ, ਹਾਂਜੀ ਕੀ ਹੋਣੀ ਹੈ ਜਗ੍ਹਾ ਜਗਾ ਤੇ?
ਹਾਂ
ਲੇਕਿਨ ਅ ਉਹਨਾਂ ਕੁਛ ਮੈਂ ਹ ਮੈਂ ਕਿਹਾ ਯਾਰ ਕੀ ਕਵਾਂ? ਅਗਲਿਆਂ ਨੇ ਇਨਾ ਕਰਦਾ ਵੀ ਬਥੇਰਾ ਸੀ। ਤੇ, ਇਨਾ ਵੀ ਨੀ ਕਰਦੇ ਪਏ।
ਬਿਲਕੁਲ ਜੀ, ਬਿਲਕੁਲ ਸਹੀ ਗੱਲ ਕਿਤੇ ਜਲਜੀਰਾ ਵੀ ਬਣਾਉਂਦੇ ਨੇ।
ਅੱਛਾ ਜੀ, ਮੈ ਤੁਹਾਡੇ ਲਈ ਜਲ ਜੀਰੇ ਰੱਖਾਈ ਏ।
ਹਾਂ, ਸਾਡੇ ਇਥੇ ਜਲ ਜੀਰਿਆ ਵਾਲੀ ਫੈਕਟਰੀ ਸੀ।
ਅੱਛਾ ਜੀ, ਫੇਰ ਗਏ
ਆ, ਲੈ ਕੇ ਆਏ ਸੀ, ਥੋੜੀ ਜਿਹੀ ਬੋਤਲ ਭਰ ਕੇ? ਅਸੀਂ ਕਿਹਾ, ਚਲੋ ਘਰ ਸਾਰੇ ਠੀਕ ਆ।
ਹਾਂ, ਚਲੋ ਵਧੀਆ ਗੱਲ, ਹੋਰ ਚੱਲ ਜਾਏਗੀ ਇੱਕ ਦੋ ਦਿਨ, ਵੀਰੇ ਵਾਰੀ ਨਾ ਬਸ ਏ, ਵਧੀਆ ਹੁੰਦੀ ਆ ਤੇ?
ਪਤਾ ਕੀ, ਹਿਸਾਬ ਮੇਰਾ? ਐ ਸੁੱਟ ਦੋ, ਰੱਖ ਨਈ ਸਕਦੇ, ਖਰਾਬ ਹੋਈ ਪਈ ਏ?
ਕੱਲ, ਵੀ ਪੀ ਸਕਦੇ ਤੁਸੀਂ, ਪਰਸੋਂ ਵੀ ਪੀ ਸਕਦੇ ਹੋ। ਹੂ, ਜਲ ਜੀਰੇੇ ਵਾਲੀ, ਵਧੀਆ ਜੇ
ਪੁਦੀਨਾ, ਠੰਡਾ ਹੁੰਦਾ ਬਹੁਤ, ਪੁਦੀਨਾ ਬਹੁਤ ਠੰਡਾ ਹੁੰਦਾ।
ਹਾਂ ਇੱਕ, ਦੁਪਹਿਰ ਗਰਮੀ ਵੀ ਹੈ, ਹਾਂ ਹਾਂ ਗਰਮੀ ਏ, ਅੱਗ ਲੱਗੀ ਹੈ ਨਾ, ਹੋਰ ਠੰਡੱਕ ਪਏ।
ਬਿਲਕੁਲ ਜੀ, ਬਿਲਕੁਲ ਬਹੁਤ ਫਾਇਦੇ ਮੰਦ, ਹੁੰਦਾ ਹੈ।
ਹਾਂਜੀ ਹਾਂਜੀ? ਹੁਣ, ਬਾਜ਼ਾਰ ਵਿੱਚ ਵੀ, ਬਾਜ਼ਾਰ ਵਿੱਚ ਵੀ, ਲੱਗਿਆ ਹੁੰਦਾ ਜਲਜੀਰਾ। ਹਾਂਜੀ, ਚਾਲੀ ਰੁਪਏ ਦਾ ਗਲਾਸ ਦਿੰਦੇ ਨੇ, ਬੂੰਦੀ ਪਾ ਕੈ। ਹਾਂਜੀ, ਬਾਜ਼ਾਰੋਂ ਕਦੀ ਪੀਂਦਾ ਵਾ ਮੈਂ। ਪੁਦੀਨਾ, ਅਸੀਂ ਵਿਚ ਪੁਦੀਨਾ ਤੇਜ ਪੁਵਾ ਲੈਣੇ ਆਂ? ਹਾਂਜੀ ਹਾਂਜੀ
ਚਲੋ ਵਧੀਆ, ਗੱਲ ਏ। ਹੋਰ ਵਧੀਆ, ਹੋਰ ਕੀ ਬਣਾਇਆ ਅੱਜ ਰੋਟੀ ਚ?
ਹਾਂ ਜੀ, ਰੋਟੀ ਵਿੱਚ ਬਣਾਈ ਸੀ ਦਾਲ?
ਹਹ
ਹਾਂਜੀ ਹਾਂਜੀ ਹਾਂਜੀ, ਹਾਂਜੀ ਹਾਂਜੀ।
ਹਾ, ਹੋਰ ਤੁਸੀਂ ਕੁਝ ਕਰ ਰਹੇ ਸੀ, ਹੋ ਕਰੋਕਰੀ ਦਾ ਸਮਾਨ ਬਾਰੇ।
ਹਾਂਜੀ ਹਾਂਜੀ।
ਅੱਛਾ, ਹੁਣ ਨਾ ਥੋੜਾ ਜਿਹਾ, ਕੰਮ ਨਾ ਠੱਪ ਜਿਹਾ ਹੋ ਗਿਆ। ਪਤਾ ਨਈ, ਕੁੱਛ ਗਰਮੀ ਕਰਕੇ, ਪਹਿਲੇ ਤਾਂ ਥੋੜੇ ਬਹੁਤੇ ਗਾਹਕ ਆਂਦੇ ਵੀ ਸੀ। ਆਉਂਦੇ ਨਈ ਹੈ, ਪਤਾ ਨੀ ਕੀ ਚੱਕਰ?
ਕਿਸ, ਗੱਲ ਦੇ ਕੱਪੜੇ ਦੇ?
ਅਰੇ ਏਨੇ ਪਲਾਸਟਿਕ ਦੇ ਭਾਂਡੇ ਵਗੈਰਾ ਨਾ ਪ ਏ ਤੁਹਾਡਾ, ਪਲਾਸਟਿਕ ਦੇ ਗਿਲਾਸ ਹੋ ਗਏ ਓਵਨ ਵਗੈਰਾ, ਬੋਤਲ ਪਲਾਸਟਿਕ ਦੀ, ਬੱਚਿਆਂ ਦੀ ਹੁੰਦੀਆਂ ਨਾ ਸਕੂਲ ਜਾਣ ਵਾਲੀਆਂ
ਹਾਂਜੀ--ਹਾਜ਼ੀ ਹਾਂਜੀ, ਕੱਲ ਬਸ ਇਹ ਚੱਕਰ ਹੋ ਗਿਆ ਨਾ, ਲੋਕਾਂ ਕੋਲ? ਪੈਸੇ, ਨਹੀਂ ਹੈ ਅੱਜ, ਕੰਮ ਦਿੰਦੇ, ਲੋਕੀ ਕੇ ਕਹਿਦੇ ਨੇ ਬਸ ਲੋਕੀ ਕੀ ਲੋਕਾਂ ਕੋਲ, ਲੋਕੀ ਕਹਿੰਦੇ ਨੇ, ਬਸ ਟਾਲ ਦਿੰਦੇ ਨੇ ਗੱਲਾਂ ਬਸ ਕਹਿੰਦੇ ਨੇ, ਪਹਿਲੇ ਰੋਟੀ ਦਾ ਜੁਗਾੜ ਕਰ ਲਈਏ, ਬਾਕੀ ਕੰਮ ਬਾਦ ਚੋ ਕਰਾਂਗੇ, ਇਹ ਗੱਲ ਨਾ? ਹਾਂਜੀ ਹਾਂਜੀ। ਮਰ ਜੀ ਬਆ ਚੱਕਰ ਬੰਦਾ ਆ ਗਿਆਿਆ ਹੋਰ ਕੋਈ ਵਾਅ ਨਹੀਂ ਹੈ ਹਾਂਜੀ ਹਾਂਜੀ ਬਸ ਠੀਕ ਠਾਕ
ਰੋਟੀ ਰੁਟੀ ਖਾ
ਹਾਂਜੀ
ਜੇ ਮੈਂ ਘਰ ਰੋਟੀ ਰੁਟੀ ਖਾ ਲਈਏ ਫੇਰ ਤੁਸੀਂ ਖਾਲੋ
ਕੋਈ ਨੀ ਰੋਟੀ ਖਾ ਲੈਣਾ ਤੁਸੀੇ
ਹਾਂਜੀ ਹਾਂਜੀ
ਚਲੋ ਠੀਕ ਹੈ ਅੱਛਾ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ